ਕੌਣ
ਹੈਲੋ
ਹੈਲੋ
ਸਾਸ੍ਰੀ ਕਾਲ ਭੈਣ ਜੀ।
ਸੱ, ਸਸਰੀ ਕਾਲ, ਕੀ ਹਾਲ- ਚਾਲ ਵਧੀਆ- ਵਧੀਆ ਤੁਸੀਂ ਸੁਣਾਓ
ਅਪ, ਆਪਾਂ ਵੀ ਵਧੀਆ।
ਹੁਣ ਕੀ ਕਰਦੇ
ਹੋਰ ਕੀ ਕਰ ਰਹੇ ਸੀ।
ਕੁਛ ਨੀ, ਵੇਹਲੇ ਆਂ ਅਸੀਂ ਤੇ
ਬਣਵਾਏ ਨੇ ਮੰਮੀ ਕੋਲੋਂ, ਸ਼ਾਮ ਨੂੰ ਜਿੰਮ ਹੋ ਕੇ ਆਏ ਨੇ, ਉਸ ਤੋਂ ਬਾਅਦ ਕੁਛ ਖਾਧਾ ਬੇਸਣ ਦੇ ਪੂੜੇ, ਚੀੇਲੇ
ਅੱਛਾ, ਚੀਲੇ ਹਾਂ ਬੜੇ ਸਵਾਦ ਲੱਗਦੇ ਨੇ, ਸੌਸ ਨਾਲ ਖਾਓ ਤੇ ਉਹ ਜ਼ਿਆਦਾ ਸਵਾਦ ਲੱਗਦੇ ਨੇ।
ਸਵਾਦ ਸੁੂਦ ਕੁਛ ਨੀ ਅਗਰ ਰੋਜ਼ ਖਾਓ ਫਿਰ ਕੁਛ ਸਵਾਦ ਨੀਂ ਲੱਗਦਾ, ਉਹ ਕਦੀ ਖਾਏ
ਹਾਂ -ਹਾਂ ਤੇ ਸਵਾਦ ਲੱਗ, ਅੱਛਾ ਤੁਸੀਂ ਰੋਜ਼ ਖਾਂਦੇ ਓ
ਆਊ ਖਾ ਹੀ ਲਈਦੇ ਆ, ਜਾਂ ਵਿੱਚ ਇੱਕ- ਦੋ ਦਿਨ ਛੁੱਟੀ ਹੋ ਜਾਂਦੀ ਏ।
ਅੱਛਾ ਅੱਛੇ ਰੋਜ਼ ਖਾਂਦੇ ਓ, ਤੇ ਹੀ ਤੁਹਾਨੂੰ ਸਵਾਦ ਨੀ ਲੱਗਦੇ, ਕਦੀ- ਕਦੀ ਖਾਇਆ ਕਰੋ ਫੇਰ ਸਵਾਦ ਲੱਗਾਗੇ।
ਹਮ
ਹੋਰ ਕੀ ਕਰਦੇ
ਹੋਰ ਕੁਛ ਨੀ, ਬੈਠੇ ਤੇ ਆਏ ਤੇ, ਘਰ ਹੀ ਬੈਠੇ ਨੇ ਸਵੇਰ ਦੇ
ਅੱਛਾ ਘਰ ਹੀ ਬੈਠੇ ਵੇ ਉਹ, ਕੰਮ ਕੁਮ ਨੀ ਕਰਦੇ, ਕੰਮ
ਗੁਰਮੀ ਦਾ ਕੀ ਹਾਲ
ਅਰੇ ਬੋਤ ਬੇਕਾਰ, ਬੇੜਾ ਗਰਗ ਹੋਇਆ ਪਿਆ ਇੱਥੇ ਵੀ ਸਾਡੀ ਗਰਮੀ ਦਾ
ਮੀਂਹ ਮੂਂ ਨੀਂ ਆਏ
ਇੱਕ
ਆਉਂਦਾ ਪਿਆ ਜਰਾ ਜਿਹਾ ਮੀਂਹ ਪਹਿੰਦਾ ਫੇਰ ਓਨੀ ਗਰਮੀ ਹੋ ਜਾਏ ਸਗੋਂ ਮੀਂਹ ਪੈਣ ਨਾਲ ਹੋਰ ਜਾਦਾ ਗਰਮੀ। ਗਰਮੀ ਹੋ ਰੀ ਹੈ।
ਉਹ ਫੇਰ ਇਹਂ ਹੋਂਦਾ ਪੜਾਸਾ ਨਿਕਲਦਾ ਜਮੀਨ ਚੋਂ।
ਹਾਂ ਮਿੱਟੀਆਂ ਇੱਦਾਂ ਹੀ ਹੈ ਤੁਹਾਡੇ ਉੱਧਰ ਪਾਸੇ ਤੇ ਮਿੱਟੀ ਚੋਂ ਵੀ ਇੰਨੀ ਗਰਮੀ ਨਿਕਲਦੀ ਏ।
ਉਹ ਪੜਾਸਾਂ ਨੀਕਲ ਜਾਂਦਾ ਨਾ ਫੇਰ, ਕੁੜੀਆਂ ਨੂੰ ਤਾਂ ਵੈਸੇ ਟੈਸ਼ਨ ਕੁੜੀਆਂ ਨੂੰ ਵੈਸੇ ਹੈ ਟੈਂਸ਼ਨ ਹੋ ਜਾਂਦੀ ਹੋਣੀ ਆ।
ਕਿਉਂ?
ਦਾਣੇ-ਦੂਣੇ ਆ ਜਾਣਗੇ ਮੂੰਹ ਤੇ।
ਅੱਛਾ, ਮੀਂਹ ਪੈਣ ਨਾਲ ਦਾਣੇ ਵੀ ਆਂਦੇ।
ਨਹੀਂ ਪੜਾਸੇ ਨਾਲ।
ਅੱਛਾ, ਹਾਂ-ਹਾਂ ਉਹ ਤੇ ਹੈ।
ਮੁੰਡਿਆਂ ਨੂੰ ਤਾਂ ਕੁਛ ਨੀ ਹੁੰਦਾ ਉਹੀ ਜੇ ਜੋ ਹੁੰਦਾ ਹੈ ਵੇਖ
ਨਾ ਕਿਉਂ ਮੁੰਡਿਆਂ ਨੂੰ ਕਿਉਂ ਨੀ ਹੋ ਸਕਦਾ ਜੇ ਕੁੜੀਆਂ ਨੂੰ ਹੋ ਸਕਦਾ ਤੇ ਮੁੰਡਿਆਂ ਨੂੰ ਕਿਉਂ ਨੀ ਹੋ ਸਕਦਾ।
ਨਹੀਂ ਮੁੰਡੇ ਟੈਂਨਸ਼ਨ ਨੀ ਲੈਂਦੇ ਨਾ ਇੰਨੀ।
ਅੱਛਾ, ਕੁੜੀਆਂ ਵੀ ਨੀਂ ਲੈਂਦੀਆਂ।
ਆਪਾਂ ਨੀ ਆਪਾਂ ਲੈਦਾ ਨੀ ਨਾ।
ਹਾਂ, ਸਹੀ ਗੱਲ ਏ ਲੈਣੀ ਵੀ ਨੀ ਚਾਹੀਦੀ ਟੈਨਸ਼ਨ, ਟੈਨਸ਼ਨ ਲੈ ਕੇ ਜਾਣਾ ਕਿੱਥੇ।
ਐ ਤੇ ਕਹਣ ਦੀ ਗੱਲਾ ਲੈਣੀ ਨੀ ਚਾਹੀਦੀ ਲੈ ਐਸਾ ਕੋਈ ਬੰਦਾ ਹੀ ਨਹੀ ਹੈਗਾ ਛੋਟੇ ਬੱਚੇ ਨੂੰ ਵੀ ਟੈਨਸ਼ਨ ਹੁੰਦੀ ਏ।
ਹੂੰ। ਹਾ ਹੁੰਦੀ ਤੇ ਹੈ, ਲੇਕਿਨ ਸਾਹਮਣੇ ਵਾਲੇ ਨੂੰ ਹਿੰਮਤ ਦੇਣ ਵਾਸਤੇ ਕਹਿ ਨੀ ਪੈਂਦਾ ਕੋਈ ਗੱਲ ਨਾ ਟੈਨਸ਼ਨ ਨਾ ਕਰ। ਸਭ ਸਹੀ ਹੋ ਜਾਏਗਾ।
ਤੁਸੀਂ ਆਪਣਾ ਹੀ ਵੇਖ ਲੈਣਾ ਕਿੰਨੇ ਫੇਸ ਵੋਸ਼ ਵਗੈਰਾ ਲਾਂਦੇ ਹੋਣੇ ਓ।
ਮੈਂ ਇੱਕ ਵੀ ਨੀ ਲਾਉਂਦੀ ਮੈਂ ਪਾਣੀ ਨਾਲ ਮੂੰਹ ਧੋਦੀ ਹਾਂ ਬਸ।
ਆਹ ਪਾਣੀ ਨਾਲ ਵੀ ਤਾਂ ਹੀ ਧੋਂਦੇ ਨਾ ਉਹ ਡਾਕਟਰ ਕਹਿੰਦੇ ਆ ਕਿ ਕੈਮੀਕਲ ਵਾਲੇ ਸਾਬਣ ਏ। ਪਾਣੀ ਨਾਲ ਧੋਵੋ, ਕਰਿਆ ਤੇ ਵਹਿਮ ਹੀ ਐ ਨਾ।
ਹਾਂ ਮੈਨੂੰ ਸਾਬਣ ਸੂਟ ਹੀ ਨੀ ਕਰਦਾ ਮੈਂ ਸਾਬਣ ਲਾਉਣੀ ਹਾਂ ਮੇਰੇ ਦਾਣੇ ਹੋ ਜਾਂਦੇ ਆ ਇਸਲੇ ਮੈਂ ਕਾਰਦੀ ਨੀ।
ਕੋਈ ਕਹਿੰਦਾ ਆਪਾਂ ਕੰਘੇ ਨੀ ਇੱਕ ਦੂਜੇ ਦੀ ਯੂਜ ਕਰਦੇ ਕੰਘੀਆਂ ਸਾਡੀਆਂ ਅੱਲਗ ਲਗ ਏ।
ਨਾ- ਨਾ ਅਸੀਂ ਸਾਰੇ ਸਭ ਕੁਛ ਯੂਜ ਕਰ ਲੈਂਦੇ, ਨਾ ਸਾਡਾ ਸਭ ਇਕੱਠਾ ਹੀ ਏ।
ਨਹੀਂ ਮੈਂ ਸਾਰਿਆਂ ਦੀ ਵੈਸੇ ਹੀ ਗੱਲ ਕਰਦਾ ਪਿਆ ਬੰਦਿਆਂ ਦੀ।
ਹੂੰ।
ਸਾਡੇ ਇਹਦੇ ਕੁਛ ਨੀ ਹੁੰਦਾ ਸਾਂਝ ਮਰਜ਼ੀ ਜਾ ਚਕਲੋ ਦਾ ਮਿਲ ਜੇ ਗੱਲ ਆਪਾਂ।
ਸਹੀ ਗੱਲ ਹੈ ਅਸੀਂ ਵੀ ਯੂਜ ਕਰ ਲੈਂਦੇ ਹਾਂ ਹੈ ਤੇ ਉਹ ਬੰਦਾ ਹੀ ਜਾਨਵਰ ਥੋੜੀ ਏ।
ਇਹ ਤੁਸੀਂ ਗਏ ਨੀ ਗਰਮੀ ਆ ਕਿਤੇ ਘੁੱਮਣ ਘਾਮਣ ਪਹਾੜੀ ਇਲਾਕੇ?
ਕਿੱਥੇ ਜਾਈਏ ਗਰਮੀ ਚ ਬਾਹਰ ਨਿਕਲਣ ਦਾ ਮਨ ਹੀ ਨਹੀਂ ਕਰਦਾ ਪਿਆ।
ਨਹੀਂ ਭਹਾੜਾ ਪੂੜਾ ਚ ਕੇਹਨਾ ਪਿਆ ਨਾ।
ਫੇਰ ਵੀ ਨਿਕਲਣਾ ਤੇ ਆਪਣੇ ਹੀ ਘਰੋਂ ਏ ਬਾਹਰ ਟਰੈਵਲ ਕਰਨ ਵਿੱਚ ਵੀ ਇੰਨੀ ਗਰਮੀ ਲੱਗਦੀ ਏ।
ਉਹ ਤੇ ਫੇਰ ਹੈ ਹੀ ਹੈ ਫੇਰ ਮਜ਼ੇ ਲੈਣ ਲੇ ਮਜ਼ਾ ਖੋਣਾ ਵੀ ਪਏਗਾ ਥੋੜਾ।
ਹਾਂ ਠੰਡਕ ਤੇ ਉੱਥੇ ਜਾ ਕੇ ਪਏਗੀ ਨਾ ਸਾਨੂੰ ਲੇਕਿਨ ਜੋ ਉੱਥੋਂ ਅਸੀਂ ਬਿਮਾਰ ਹੋ ਕੇ ਜਾਵਾਂਗੇ ਗਰਮੀ ਚ ਲਾਲ, ਪੀਲੇ ਬੂਥੇ ਹੋ ਜਾਣਗੇ ਸਾਡੇ।
ਮ ਤੇ ਆਇਆ ਹੋਇਆ ਹੈ ਉਲਟਾ ਪਹਾੜਾ ਚ ਜਾ ਕੇ ਕਾਲੇ ਹੋ ਜਾਂਦੇ ਆਪਾਂ।
ਹੂੰ ਪਹਾੜਾਂ ਤੋਂ ਆਓਗੇ ਨਾ ਫੇਰ ਗਰਮੀ ਚ ਤੇ ਹੋਰ ਜ਼ਿਆਦਾ ਸਕਿਨ
ਮੈਂ ਵੀ ਵੇਖਿਆ ਆਪਾਂ ਪਿੱਛੇ ਹੇਮਕੁੰਡ ਸਾਹਿਬ ਗਏ ਕਾਲਾ ਤੇ ਸ਼ਕਲਾ ਵੇਖੀਆ। ਓ ਜਿਵੇ ਪੱਗਾਂ ਦਾ ਡਿਜ਼ਾਇਨ ਬਣ ਗਿਆ ਮੱਥੇ ਦੇ ਉੱਤੇ।
ਹਾਂ। ਹੋ ਜਾਂਦਾ ਏ, ਮੇਰਾ ਵੀ ਭਰਾ ਗਿਆ ਸੀ ਪਿੱਛੇ ਹੇਮਕੁੰਟ ਸੈਬ।
ਅੱਛਾ, ਤੁਸੀਂ ਨੀ ਗਏ ਨਾਲ?
ਨਾ ਅਸੀਂ ਨੀ ਗਏ, ਓ ਆਪਣੇ ਯਾਰਾਂ ਨਾਲ ਗਿਆ ਸੀ ਨਾ।
ਅੱਛਾ।
ਮੋਟਰਸੈਕਲਾਂ ਤੇ ਗੇ ਸੀ ਓ।
ਨ‌ਈ ਆਪਾਂ ਤੇ ਟਰੈਵਲਰ ਕੀਤੇ ਹੋਏ ਆ।
ਓ ਤੇ ਨੀਲਾ ਈ ਹੋ ਕੇ ਆਇਆ ਸੀ।
ਮੋਟਰਸੈਕਲਾਂ ਤੇ ਧੁੱਪ ਜਾਦਾ ਲੱਗਦੀ ਆ ਨਾ ਆਪਾਂ ਤੇ ਟਰੈਵਲਰ ਤੇ ਗਏ ਸੀ।
ਹਾਂ ਓ ਤੇ ਜੋ ਵੀ ਸੀ।
ਓ ਲੱਗੀ ਆ ਚੜਾਈ ਆਲੀ ਜੇੜੀ ਚੜਾਈ ਚੜੂਈ ਕਰਦੇ ਲੱਗੀਆ ਧੁੱਪਾ।
ਤੇ ਹੇਮਕੁੰਟ ਸੈਬ ਤੋ ਕੁਛ ਖਰੀਦ ਕੇ ਨੀ ਲਿਆਏ?
ਓਥੇ ਹੈਈ ਨੀ ਕੁਛ ਖਰੀਦਣ ਆਲਾ।
ਨ‌ਈ ਮੈਗਨੇਟ ਵਗੈਰਾ ਮਿਲਦੀ ਐ ਨਾ ਉੱਥੇ ਹੇਮਕੁੰਡ ਸੈਬ ਦੀ।
ਮੈਗਨੇਟ?
ਹਾਂ ਮੈਗਨੇਟ ਓ ਸ਼ੋਪਿੰਗ ਤੇ ਮਤਲਬ ਹੁੰਦੀ ਐ ਕੁਛ ਦੁਕਾਨਾਂ
ਨ‌ਈ ਮੈਗਨੇਟਿਕ ਕੀ ਚੁੰਬਕ ਵਗੈਰਾ?
ਹਾਂ-ਹਾਂ।
ਏ ਚੁਬਕ ਦਾ ਕਰਨਾ ਆਪਾਂ।
ਨਹੀਂ ਉਹਥੇ ਹੇਮਕੁੰਮ ਸਾਹਿਬ ਦੀ ਤਸਵੀਰ ਬਣੀ ਹੁੰਦੀ ਏ।
ਅੱਛਾ, ਓ ਜੇੜੀ ਮਤਲਬ ਫਰੈਜ ਫਰੂਜ ਤੇ ਵੈਸੇ ਚਿਪਕਾਣ ਲਈ। ਓ ਨ‌ਈ-ਨ‌ਈ ਓ ਨੀ। ਓ ਫੇਰ ਰੁਲ ਰੁਲਦੀਆਂ ਐਥੇ ਓਥੇ, ਨ‌ਈ ਠੀਕ ਐ ਤੁਹਾਡੇ ਘਰ ਬੱਚੇ ਨੀ ਨਾ ਹੈਗੇ ਸਾਡੇ
ਹਾਂ-ਹਾਂ ਸਹੀ ਗੱਲ ਐ। ਸਾਡੇ ਘਰ ਬੱਚੇ ਨੀ ਆਣ ਲੱਗੀ ਦੀ ਤੇ ਨਾਲੇ ਓ ਮੰਤਰ ਲੈ ਕੇ ਆਇਆ ਸੀ ਇੱਕ ਪਾੜੀ ਮੰਦਰ ਨੀ ਹੁੰਦੇ।
ਪਤਾ ਨੀ ਮੰਤਰ ਮੂਤਰ ਆਪਾਂ ਕਦੀ ਪਾਠ ਨੀ ਕੀਤਾ, ਮੰਤਰ ਦਾ ਫੇਰ ਹੀ ਪਤਾ ਹੋਣਾ।
ਮੋਟਰਸੈਕਲਾਂ ਦੇ ਅੱਗੇ ਬੰਨਦੇ ਨੇ। ਜਿੰਨੇ ਵੀ ਪਾੜੀ ਹੁੰਦੇ ਨਾ ਸਭ ਦੀ ਮੋਟਰਸੈਕਲਾ ਦੇ ਅੱਗੇ ਮੰਤਰ ਬੰਨਿਆ ਹੁੰਦਾ, ਹਾਂ-ਹਾਂ ਪਟੇ ਤੇ।
ਓ ਸਾਨੂੰ ਨੀ, ਔਹ ਤੇ ਬਸ ਐਹ ਵੇਖਦੇ ਆ ਜਦੋਂ ਕਿਸੇ ਲੱਗਿਆ ਹੋਏ
ਹਾਂ, ਅੱਛਾ ਤੇ ਓ ਵੀ ਲੈ ਕੇ ਆਇਆ ਸੀ।
ਮੰਤਰ ਮੂਤਰ ਤਾਂ ਸਾਨੂੰ ਪਤਾ ਨੀ।
ਨਾ ਓਦੇ ਉੱਤੇ ਮੰਤਰ ਲਿਖਿਆ ਦਾ, ਮੈਂ ਪੜ੍ਹਿਆ ਸੀ ਨਾ।
ਹਿੰਦੀ ਚ ਲਿਖਿਆ ਹੋਇਆ?
ਹਾਂ, ਇੰਗਲਿਸ਼ ਚ ਵੀ ਲਿਖਿਆ ਵਾ ਤੇ ਹਿੰਦੀ ਚ ਵੀ ਲਿਖਿਆ ਵਾ।
ਫੇਰ ਕੀ ਸਮਝ ਆਇਆ ਪੜ ਕੇ?
ਪੜ ਕੇ ਸਮਝ ਕੁਛ ਨੀ ਆਇਆ ਬਸ ਪੜਨਾ ਆ ਗਿਆ, ਕੀ ਸਮਝ ਤ ਕੀ ਕਹਿਣਾ ਚਾ ਰਿਆ ਓ ਮੰਤਰ ਐ ਨੀ ਸਮਝ
ਤੇ ਫੇਰ ਏਹੀਓ ਚੀਜ਼ ਤਾਂ ਸਮਝ ਆਲੀ ਹੁੰਦੀ ਆ, ਹੁਣ ਆਪਾਂ ਮੰਨ ਲਓ ਪਾਠ ਕਰਦੇ ਆ‌। ਪਾਠ ਕਰਕੇ ਓ ਤੇ ਆਪਾਂ ਇੱਕ ਦਿਖਾਵੇ ਆਲਾ ਕਰਤਾ ਜਦ ਓਦੇ ਅੰਦਰ ਦਾ ਗਿਆਨ ਨੀ ਆ ਸਾਨੂੰ।
ਹਾਂ ਸਹੀ ਗੱਲ ਏ ਏਹ ਤੇ ਫੇਰ ਓਤਰੋ ਓਤੋ ਓ ਹੋ ਗਿਆ ਨਾ।
ਆਹੋ ਓ ਤੇ ਮਤਲਬ ਏ ਆਪਣੇ ਦਿਲ ਨੂੰ ਤਸੱਲੀ ਦਿੰਨੇ ਆਂ ਵੀ ਆਪਾਂ ਪਾਠ ਕਰਨੇ ਆਂ।
ਸਈ ਗੱਲ ਏ। ਰੱਬ ਦਿਲ 'ਚ ਹੋਣਾ ਚਾਈਦਾ ਰੱਬ ਦਿਲ 'ਚ ਹੋਣਾ ਚਾਈਦਾ।
ਨਈ ਅੱਜ ਕੱਲ੍ਹ ਲੋਕ ਐ ਘਰ ਵੀ ਪਾਠ ਰਖਵਾਂਦ
ਹਾਂ ਓ ਤ
ਐ ਫਾਇਦਾ ਤੇ ਕੁਛ ਨੀ ਐ ਊ ਜੇ ਲੋਕੀ ਘਰ ਪਾਠ ਰਖਵਾਂਦੇ ਆ।
ਹਾਂ ਬੋਤ ਫਿਰ ਰਖਵਾਂਦੇ ਆ ਵਿਆਹ ਦੇ ਪਾਠ ਹੁੰਦੇ ਲੋਕਾਂ ਦੇ ਘਾਰ ਕਿਸੇ ਦੇ ਮਹੂਰਤ ਦੇ ਪਾਠ ਹੁੰਦੇ ਨੇ ਕਿਸੇ ਨੇ ਨਵਾਂ ਮਕਾਨ ਲਿੱਤਾ
ਹੋਣਾ ਆ ਚਾਈਦਾ ਪਰ ਆਹ ਲੋਕੀ ਬੈਨਦੇ ਨੀ ਕੋਲ
ਹੂੰ
ਆਪ ਬਾਰ ਰਿਸ਼ਤੇਦਾਰਾਂ ਨਾਲ ਗੱਲਾਂ ਮਾ
ਜੋ ਗੁਰਦੁਆਰੇ ਦੇ ਗਿਆਨੀ ਜੀ ਹੁੰਦੇ ਉਹੀ ਪਾਠ ਕਰਦੇ ਤੇ ਜੋ ਦੋ ਚਾਰ ਪ੍ਰਧਾਨ ਜਨਾਨੀਆਂ ਆਂਦੀਆਂ ਨੇ ਓ ਕਰ ਲੈਂਦੀਆਂ।
ਉਹੀਉ ਗੱਲ ਏ ਨਾ।
ਹੂੰ ਤੇ ਤੁਆਨੂੰ ਪੰਜਾਬੀ ਲਿਖਣੀ ਪੜ੍ਹਣੀ ਆਂਦੀ ਐ।
ਹਾਂ ਮੈਨੁੰ ਆਪਣੇ ਜੋੋਗੀ ਤੇ ਆਂਦੀ ਏ।
ਅੱਛਾ ਫਿਰ ਤੇ ਵਧੀਆ ਗੱਲ
ਮੈਂ ਵਾ ਪੰਦਰਾਂ ਦਿਨ ਕੈਂਪ ਗਿਆ ਸੀ ਛੋਟੇ ਹੁੰਦਿਆਂ ਵੀ
ਅੱਛਾ-ਅੱਛਾ ਤੇਈ ਆ ਗਈ ਹੋਏਗੀ।
ਓ ਜੇੜਾ ਗੁਰਦੁਆਰੇ ਕੈਂਪ ਨਈ ਲੱਗਦੇ ਜੂਨ -ਜੂਨ ਦੇ ਮ੍ਹੀਨੇ
ਹਾਂ-ਹਾਂ
ਉਦੇ ਤੇ ਗਿਆ ਹੀ ਮੈਂ ਅੱਜ ਤੋਂ ਘੱਟੋ ਘੱਟ ਦਸ ਸਾਲ ਪੈਲੇ ਗਿਆ ਹੋਣਾ।
ਅੱਛਾ ਯਾਡੇ ਇੱਥੇ ਵੀ ਲੱਗਾ ਸੀ ਯੂਪੀ 'ਚ ਇੱਥੇ ਗਤਕਾ ਕੈਂਪ ਹਾਂ ਗਤਕਾ ਕੈਂਪ ਹਾਂ-ਹਾਂ-ਹਾਂ। ਆਈਓ ਕੈਂਪ ਆਏ ਸੀ ਬਾਰੋ ਸਿਖਾਣ ਆਏ ਦੇ ਸੀ ਹਾਂ।
ਲਾਸਟ ਆਲੇ ਦਿਨ ਪੀਜੇ ਆਂਦੇ ਨੇ।
ਹੂੰ ਮੇਰਾ ਤੇ ਮਨ ਸੀ ਪਰ ਮੇਰੇ ਕੋਲ ਟੈਮ ਨੀ ਹੈਗਾ ਸੀ ਤੇ ਇਸ ਲਈਮੈਂ ਸਿੱਖ ਈ ਨੀ ਪਾਈ।
ਇੰਨੀ-ਇੰਨੀ ਮੁਸ਼ਕ ਓ ਤਾ ਆਪਾਂ ਘਾਰ ਬੈ ਕੇੇ ਸਿ ਖ ਸਕਦੇ ਜ਼ਰੂਰੀ ਨੀ ਉਥੇ ਜਾ ਕੇ ਸਿੱਖਣੀ ਏ ਆਸਾਨ ਈ ਏ।
ਹਾਂ ਇੰਨੀ ਔਖੀ ਤੇ ਨੀ ਹੈ ਥੋੜੀ-ਥੋੜੀ ਤੇ ਪੜ ਈ ਲੈਂਣੇ ਆਂ।
ਓ ਅਪਣ ਹੁਣ ਜਾ ਐ ਹੋ ਜਾਂਦਾ ਕਿ ਅਕਸ਼ਰ ਦੀ ਪਛਾਣ ਹੋਏ ਨਾ ਫਿਰ ਆਪਾਂ ਪੜ੍ਹ ਲੈਣੇ ਆਂ ਜੋ ਕਿ ਅਕਸ਼ਰ ਤੇ ਹਿੰਦੀ 'ਚ ਉਹੀ ਹੋਣਾ। ਤੇ ਪੰਜਾਬੀ 'ਚ ਵੀ ਉਹੀਉ ਫਿਰ ਆਪਾਂ ਥੋੜ੍ਹਾ ਜਵੇਂ ਦੋ ਅਕਸ਼ਰ ਜੁੜੇ ਸਾਡੇ ਕੋਲ ਤੀਜਾ ਆਟੋਮੈਟਿਕ ਪਤਾ ਲੱਗ ਜਾਂਦਾ ਇਹੀ ਹੋਏਗਾ।
ਹਾਂ।
ਤੇ ਐਵੇਂ ਬੰਦਾ ਸਮਝ ਜਾਂਦਾ ਕੀ ਲਿਖਿਆ ਕੀ ਨਈ।
ਹੂੰ ਸਈ ਗੱਲ ਏ।
ਵਿੱਚ ਮੈਂ ਵੀ ਮਤਲਬ ਇੱਕ ਦੋ ਅਕਸਰ ਭੁੱਲ ਜਾਂਨਾ ਮੈਨੂੰ ਵੀ ਨੀ ਮੈਨੂੰ ਆਂਦੇ ਕੇੜਾ ਹੈਗਾ ਕੀ ਨੀ।
ਅੱਛਾ ਫੇਰ ਕਿੱਦਾਂ ਪੜਦੇ ਓ।
ਫਿਰ ਕੁਛ ਨੀ ਬਸ ਆਪਣੇ ਆਪ ਗੂਗਲ ਤੋਂ ਕੱਡ ਕੇ ਵੇਖਣੀ ਐ। ਕੀ ਹੈਗਾ ਹੁਣ ਤਾਂ ਕੈ ਰਏ ਕੰਮ ਕੁੰਮ ਕਰਨੇ ਪਏ ਆਂ ਫੇਰ ਸਮਝ ਆ ਗਈ ਕੀ ਹੈਗਾ।
ਅੱਛਾ ਹਾਂ ਸਈ ਐ ਨਾ ਸਮਝ ਆਏ ਹੁਣ ਤੇ ਲੋਕੀ ਟੀਚਰਾਂ ਤੋਂ ਜਾਦਾ ਪੁ ਛਣ ਤੋਂ ਵੀ ਗੂਗਲ ਜਾਂ ਚੈਟ ਜੀ ਪੀਟੀਤੋਂ ਪੁੱਛਦੇ ਨੇ।
ਨਈ ਬ ਬੇਕਾਰ ਕੰਮ ਏ ਅੱਜ ਕੱਲ ਲੋਕੀ ਬਿਮਾਰੀਆਂ ਸਰਚ ਕਰੀ ਜਾਂਦੇ ਆਪਣੀਆ। ਮਤਲਬ ਹਰਕੀ ਜੀ ਦਿੱਕਤ ਓਈ ਉਹਦੇ ਤੇ ਚੱਕ ਤਾਂ ਉਹ ਬੰਦੇ ਨੂੰ ਹੋਰ ਡਰਾ ਪਾ ਦਿੰਦੀ ਏ।
ਹਮ ਔ ਕੇੰਦੇ ਤੇ ਨੇ ਉਹ ਕੈੰਦੇ ਨੇ ਅਗਰ ਚ ਡਾਕਟਰ ਕੋਲ ਪੂਛੋਗੇ ਨਾ ਡਾਕਟਰ ਤਾਨੂੰ ਦੇਗਾ ਦਵਾਈ ਖਾ ਲੋ ਠੀਕ ਹੋ ਜੋਗੇ, ਲੇਕਿਨ ਅਗਰ ਗੂਗਲ ਹਾਂ ਗੂਗਲ ਕੋਲ ਪੁੱਛ
ਮੇਰੇ ਨਾਲ ਹੋਇਆ ਪਰਸੋ ਮੈਨੂੰ ਵੀ ਕੋਈ ਦਿੱਕਤ ਆਪਣੇ ਆਪ ਅੰਦਰ ਲੱਗ ਰੀ ਸੀ। ਉ ਮੈੰ ਚੈਟ ਜੀਪੀਟੀ ਨੂੰ ਕੀਤਾ ਉਨੇ ਜੋ ਦੱਸਿਆ ਮੈਨੂੰ ਸ਼ੱਕ ਵੀ ਹੋਇਆ, ਕਿਉਂਕਿ ਇੱਕ ਦਿਨ ਪੈਲੇ ਮੈਨੂੰ ਲੱਗੀ ਹਿਚਕੀ
ਅੱਛਾ।
ਸਵੇਰੇ ਦਸ ਵਜੇ ਦੀ ਹਿਚਕੀ ਲੱਗੀ ਔਰ ਰਾਤੀ ਬਾਰਾਂ ਵਜੇ ਤੱਕ ਲੱਗੀ ਰੀ ਲਗਾਤਾਰ। ਜਦੋਂ ਮੈਂ ਵੀ ਸਰਚ ਕੀਤਾ ਉਹ ਕੈੰਦਾ ਬਈ ਜੇੜੀ ਛੋਟੀ ਆਂਤ ਹੁੰਦੀ ਏ ਅੰਦਰ
ਹਾ।
ਓਦੇ ਪਤਾ ਨੀ ਕੀ ਸਾਹ ਸੂਹ ਦਾ ਕੁਛ ਹੁੰਦਾ ਚੱਕਰ ਮਹਾ ਚੱਲ ਕੋਈ ਨੀ ਕਰਕੇ ਵੇਖ ਔਨੇ ਜੋ ਦੱਸਿਆ ਕਿਵੇਂ ਠੀਕ ਹੋਏਗਾ ਠੀਕ-ਠੂਕ ਔ ਤਾਂ ਵੀ ਨੀ ਹੋਈ। ਅਗਲੇ ਦਿਨ ਉੱਠਿਆ ਫੇਰ ਸ਼ੁਰੂ ਹੋ ਗਈ। ਫੇਰ ਆਪਣੇ ਆਪ ਠੀਕ ਹੋ ਗੀ ਉਸ ਤੋਂ ਅਗਲੇ ਦਿਨ ਮੇਰੇ ਕੋਈ ਦਿ ਕਤ ਹੋਈ ਫਿਰ ਮੈਂ ਸਰ ਚ ਮਾਰਿਆ ਉਹਦਾ ਚੈਟ ਜੀਵਿਟੀ ਕੇਂਦਾ ਪਈ ਟੇਡ ਇਚ ਛਾਲੇ ਹੋ ਸਕਦੇ ਆ ਛੋਟੀ ਆਂਤ ਇਚ। ਕੀ ਹੋ ਸਕਦਾ, ਓ ਹੋ ਸਕਦਾ ਓ ਮੈਨੂੰ ਡਰਾ ਵੀ ਪੈ ਗਾ ਥੋੜਾ। ਤੇ ਮੈਂ ਥੋੜਾ ਸੋਚਿਆ ਮੈਂ ਕਿਹਾ ਯਾਰ ਆਪਾਂ ਨਾ ਉਹ ਖਾਧਾ ਕੁਛ ਖਾਧਾ ਸੀ।
ਹਾਂ।
ਓ ਨਾ ਉਦੇ ਨਾਲ ਹੋ ਰਿਹਾ ਹੈਗਾ ਮੇਰੇ, ਇੱਕ-ਦੋ ਦਿਨਾਂ ਬਾਦ ਫੇਰ ਵੇਖਾ ਗਾ।
ਫੇਰ
ਓਹੀਓ ਕੰਮ ਹੋਇਆ ਜਦੋਂ ਇਹ ਓਹੀਓ ਚੀਜ਼ ਮੈਂ ਵੇਖਿਆ ਉਹ ਖਾਧਾ ਨੀ ਉਹ ਚੀਜ਼
ਹੂੰ।
ਵੇਖਿਆ ਮਹਾ ਉਹਦੇ ਨਾਲ ਹੀ ਹੋ ਰਿਹਾ ਵੀ ਆਵੇਂ ਵੇਮ ਏ ਪਈ ਜਾਂਦਾ ਸੀ।
ਹਾਂ ਗੂਗਲ ਤੇ ਕੇਂਦਾ ਆਪ ਕੱਲ ਤੁਸੀਂ ਕੱਲ ਮਾਰ ਜੋੋਗੇ ਬੜੀ ਬਿਮਾਰੀ ਏ ਤੁਹਾਨੂੰ ਐ ਲੱਗ ਪਈ ਏ।
ਕੁਛ ਨੀ ਹੈ ਜਦ ਤੱਕ ਬੰਦੇ ਨੂੰ ਨੀ ਪਤਾ ਨਾ ਕੁਛ ਓ ਵਧੀਆ ਜੀ ਰਿਆ।
ਹਾਂ ਜਿਨੂੰ ਪਤਾ ਲੱਗ ਗਿਆ ਨਾ
ਹਾਂ ਓ ਤਾ ਟੈਂਨਸ਼ਨਾ ਇਚ ਈ ਮਾਰਜਨ।
ਹਾਂ ਉਹ ਟੈਸ਼ਨਾ ਚ ਜਿੰਨੇ ਦੱਸ ਸਾਲ ਜਲਦੀ ਮ ਮਤਲਬ ਬਾਦ ਚ ਮਰਨਾ ਹੈਏਗਾ ਨਾ
ਓ ਓਈ ਦਾ ਜਲਦੀ ਮਾਰਜੇਗਾ ਇਸ ਕਰਕੇ ਕੁ ਚੈੱਕ ਹੀ ਨਾ ਕਰਾਉ ਬੜੀ ਮਜਬੂਰੀ ਪੈ ਜੇ ਫੇਰ ਜਾ ਕੈ ਚੈੱਕ ਕਰਾਓ ਕਦੀ।
ਹਾਂ ਐਈਔ ਤੇ।
ਅੱਜ ਮੈਂ ਕੇ ਰਿਆ ਆਪਾਂ ਆਪਣਾ ਟੈਸਟ ਕਰਾ ਲਈ ਦੱਸ ਬਿਮਾਰੀਆ ਨਿਕਲ ਆਣੀਆਂ ਸਾਨ।
ਸਈ ਗੱਲ ਏ। ਸਾਡੇ ਏਥੇ ਇੱਕ ਡਾਕਟਰ ਉਹ ਨਾਸ ਵੇਖ ਕੇ ਸਾਰੀਆ ਬਿਮਾਰੀਆਂ ਦੱਸਦੇਗਾ ਤੁਹਾਨੂੰ।
ਓ ਦੱਸ ਤੇ ਦੇਗਾ ਤੇ ਵੇਮ ਤੇ ਸਾਨੂੰ ਪੈ ਜਾਣੇ ਆ।
ਹਾਂ।
ਓਦਾ ਥੋੜ੍ਹੀ ਜਾਣਾ ਊਨੇ ਤੇ ਮੂੰਹ ਤੋਂ ਬੋਲ ਦੇਣਾ।
ਤੇ ਉਹ ਹਾਂ ਫੇਰ ਅਸੀਂ ਸੋਚਾ ਇਚ ਹੀ ਮਰ ਜਾਣਾ।
ਫਿਰ ਰਾਤੀ ਏਇਔ ਸੋਚੀ ਜਾਣਾ ਛੇ ਰਈ।
ਹਾਂ ਨੀਂਦਰਾ ਵੀ ਉੱਡ ਜਾਂਦੀਐ।
ਸਭ ਕੁਛ ਉੱਡ ਜਾਂਦਾ ਵਾ ੳ ਫੇਰ
ਤੇ ਹੋਰ ਐ ਤੇ ਅੱਧੀਆਂ ਬਿਮਾਰੀਆਂ ਤੇ ਬੰਦੇ ੳਨੇ ਆਪ ਪਾਲਦੀਆ ਓਵਰ ਥਿੰਕਿੰਗ ਕਾਰ ਕਾਰਕੇ ਹਾਂ।
ਨਾਲ ਆ ਜਾਂਦੇ ਫੇਰ
ਸਭ ਤੋਂ ਵੱਡੀ ਬਿਮਾਰੀ ਟੈਸ਼ਨ ਏ, ਅਗਰ ਕਿਸੇ ਬੰਦੇ ਨੂੰ ਟੈਸ਼ਨ ਨਾਏ ਨਾ ਤੇ ਸੌ-ਸੌ ਸਾਲ ਜੀ ਜੇ
ਔਰ ਆਰਾਮ ਨਾਲ ਅੱਜ-ਕੱਲ ਟੈਨਸ਼ਨ ਈ ਪੈਹੇ ਦੀ ਸਾਰਿਆਂ ਨੂੰ
ਹਾਂ ਪੈਸਾ ਈ ਸਭ ਕੁਛ ਹੈ।
ਉ ਅੱਜ ਦੇ ਟੈਮ ਲੋਕਾਂ ਨੇ ਬਣਾ ਤ ਨਾ ਪੈਹੇ ਤੋਂ ਬਿਨਾਂ ਵੀ ਗਤੀ ਨੀ ਹੈ। ਕੈਣਾ ਈ ਅਸਾਨ ਏ ਵੀ ਪੈਹਾ ਸਭ ਕੁਛ ਨੀ ਹੁੰਦਾ। ਪਰ ਪੈਹਾ ਈ ਸਭ ਕੁੱਛ ਹੁੰਦੈ, ਬਿਨਾਂ ਪੈਹੇ ਤੋਂ ਵੀ ਨੀ ਕੁਛ ਕਰ ਸਕਦਾ ਬੰਦਾ
ਹੁੰਦਾ ਤੇ ਸਭ ਕੁੱਛ ਏ, ਲੇਕਿਨ ਪੈਸੇ ਦੇ ਅੱਗੇ ਬੰਦੇ ਦੀ ਔਕਾਤ ਨੀ ਐ।
ਬ ਬੰਦੇ ਦੀ ਔਕਾਤ ਚ ਈ ਪੈਹੇ ਤੋਂ ਬਨਦੀ ਅੱਜ ਦੇ ਟੈਮ ਉ ਪੁਰਾਣਾ ਟੈਮ ਚਲੇ ਗਿਆ ਨਾ।
ਆਈਐ ਤੇ ਹੁਨ ਕੱਲ -ਯੁੱਗ ਚੱਲਦਾ ਪਿਆ।
ਤੇ ਹੋਰ ਗਰੀਬ ਕੋਈ, ਫੁੱਟ ਪਾਥ ਵਾਲੇ ਨੂੰ ਕੋਈ ਪੁੱਛਦੈ ਤੂੰ ਕੀ ਹਾਲ ਕੀ ਨਈ।
ਹਾਂ।
ਬਾਨੀ ਆਏਗਾ ਚਾਹੇ ਉ ਰਿਸ਼ਤੇਦਾਰ ਵੀ ਨੀ ਐ। ਉਨੂੰ ਵੀ ਜਾ ਕੇ ਫੋਟੋਆਂ ਖਿਚਾਏਗਾ।